ਹੈਲੋ।
ਹੈਲੋ ਹਾਂਜੀ,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
ਹਾਂਜੀ- ਹਾਂਜੀ ਹੋਰ ਕੀ ਹਾਲ ਚਾਲ ਹੈ ਕਿਦਾਂ ਕੀ ਕਰ ਰਹੇ ਸੀ। ਹਾਂ।
ਬਸ ਮਾਰਕਟ ਜਾ ਰਿਹਾ ਸੀ।
ਅੱਛਾ ਅੱਛਾ ਹੋਰ ਸਭ ਵਧੀਆ।
ਹਾਂ ਹਾਂਜੀ ਵਧੀਆ ਜੀ ਬਹੁਤ ਵਧੀਆ
ਅੱਛਾ ਅੱਛਾ ਅੱਛਾ ਉਹ ਪਿੱਛੇ ਤੁਸੀਂ ਜਿਹੜੀ ਇੱਕ ਪ੍ਰੋਪਰਟੀ ਦੀ ਗੱਲ ਕਰ ਰਹੇ ਸੀ ਨਾ ਪਤਾ ਨੀ ਕਿਸੇ ਏਰੀਏ ਚ ਪਈਏ ਤੇ ਉਹਦੀ ਕੀ ਵੈਲਿਊ ਵਗੈਰਾ ਹੋਏਗੀ।
ਦੇਖੋ ਅੱਜ ਕੱਲ੍ਹ ਘੱਟੋ ਘੱਟ ਦਸ ਹਜ਼ਾਰ ਰੁਪਏ ਗਜ ਜਗ੍ਹਾ ਤੋਂ ਜਗ੍ਹਾ ਜਿੱਥੇ ਮਰਜ਼ੀ ਤੁਸੀਂ ਖਾਈ ਮਾਰੀ
ਅੱਛਾ ਅੱਛਾ ਠੀਕ ਹੈ।
ਹਾਂ ਦਸ ਹਜ਼ਾਰ ਰੁਪਏ ਦੇ ਹਿਸਾਬ ਨਾਲ ਪੰਜਾਹਜ ਅਸੀਂ ਲੈਂਦੇ ਹਾਂ ਤੇ ਪੰਜ ਲੱਖ ਦੀ ਜਗ੍ਹਾ ਜਗ੍ਹਾ ਹੋਗੀ ਜੀ
ਅੱਛਾ ਅੱਛਾ ਪ੍ਰੋਪਰਟੀ 'ਚ ਵੈਸੇ ਫ਼ਾਇਦਾ ਹੈਗਾ ਉਹ ਪਟੀ ਲੈ ਕੇ ਗਿਆ ਅੱਛਾ ਅਗਰ ਅਸੀਂ ਅੱਜ ਲੈਂਦੇ ਹਾਂ ਤੇ ਆਣ ਵਾਲੇ ਦਸ ਵੀਹ ਸਾਲਾਂ
ਨਹੀਂ ਦਸ ਸਾਲਾਂ ਦਾ ਨੀ ਲਗਭਗ ਅਗਰ ਅਗਰ ਤੁਸੀਂ ਰਿਜਲਟ ਦੇ ਹਨਾ ਖੱਟ
ਹਾਂਜੀ।
ਦੋ ਤੋਂ ਢਾਈ ਸਾਲ ਚ ਤੁਹਾਨੂੰ ਜ਼ਿਆਦਾ ਦੱਸਏ ਇਹ ਚੌਦਾਂ ਜ ਪੰਦਰਾਂ ਲੱਖ ਰੁਪਏ ਦੇ ਕੇ ਲੈ ਜਾਂਦੀ ਹੈ ਪਾਣੀ ਚਾਰ ਪੰਜਸਾਲਾਂ
ਅੱਛਾ। ਅੱਛਾ ਦਸ ਸਾਲ ਤੱਕ ਸਾਨੂੰ ਪ੍ਰੋਫਿਟ ਦੀ ਉਮੀਦ ਹੋ ਸਕਦੀ ਹੈ। ਅੱਛਾ ਤੇ ਹੋਰ ਇਸ ਤੋਂ ਇਲਾਵਾ ਅਗਰ ਕਿਧਰੇ ਪ੍ਰੋਪਰਟੀ ਹੋਏ ਤੇ ਸਾਨੂੰ ਦੱਸੋਗੇ
ਹਾਂ ਡਬਲ ਚਾਲ ਨਹੀਂ ਤਾਂ ਡਬਲ ਹੈਗੇ ਟੋਫੀ ਸਾ
ਅੱਛਾ ਅੱਛ ਕਿਉਂਕਿ ਨਾ ਅਸੀਂ ਥੋੜਾ ਇਨਵੈਸਟ ਕਰਨਾ ਚਾਹੁੰਦੇ ਸੀ ਤਾਂ ਥੋੜਾ ਸੋਚਿਆ ਜੀ ਚਲੋ ਪ੍ਰੋਪਰਟੀ ਲਈਏ ਥੋੜ੍ਹੀ ਤੁਹਾਡੇ ਨਾਲ ਕੁਛ ਟਾਈਮ ਪਹਿਲੇ ਸਾਡੀ ਗੱਲ ਵੀ ਹੋਈ ਸੀ।
ਹਾਂ ਭ ਇਹ ਦੋ ਜਗ੍ਹਾ ਪਾਈ ਇੱਕ ਦੋ ਜਗ੍ਹਾ ਪਈ ਹੈ ਪ੍ਰੋਪਰਟੀ
ਹਾਂਜੀ, ਕਿਉਂਕਿ ਅਸੀਂ ਸੋਚ ਰਹੇ ਹਾਂ ਕਿ ਆਣੇ ਵਾਲੇ ਟਾਈਮ ਵਿੱਚ ਥੋੜ੍ਹਾ ਅਗਰ ਮਹਿੰਗੀ ਵੀ ਹੋਏਗੀ ਕੱਲ੍ਹ ਨੂੰ ਬੱਚਿਆਂ ਦੀ ਪੜ੍ਹਾਈ ਕਈ ਕੰਮ ਹੁੰਦੇ ਨੇ। ਬੰਦਾ ਉਹਨੂੰ ਵੇਚ ਵੂਚ ਕੇ ਕਈ ਅਸੀਂ ਕੰਮ ਸਾਰ ਲੈਂਦੇ ਹਾਂ। ਕਈ ਸਾਨੂੰ ਫਾਇਦੇ ਹੋ ਜਾਂਦੇ ਨੇ ਇਹ ਚੀਜ਼ਾਂ ਦੇ ਚਲੋ ਵਿਆਹ ਹੋ ਗਿਆ ਜਾਂ ਬੱਚਿਆਂ ਦੀ ਕਰਾਣੀ ਹੈ ਜਾਂ ਕਿਧ ਬੱਚਿਆਂ ਨੂੰ ਅੱਜ ਕੱਲ ਬਾਹਰ ਲੋਕੀ ਭੇਜ ਰਹੇ ਨੇ ਤੇ ਲੋਨ ਲੂਣ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਇਸ ਕਰਕੇ ਮੈਂ ਸੋਚਿਆ ਸੀ ਕਿ ਅਸੀਂ ਥੋੜੇ ਬਹੁਤੇ ਪੈਸੇ ਉਹਦੇ ਚ ਇਨਵੈਸਟ ਕਰਦੀਏ ਪ੍ਰੋਪਰਟੀ ਚ ਹੋਰ ਕਿਹੜੀ ਜਗ੍ਹਾ
ਹਾਂ, ਅੱਜੇ ਪ੍ਰੋਪਰਟੀ ਲੈ ਰੱਖ ਲਓ ਪੰਜ ਛੇ ਅਸ ਵੇ ਤੇ
ਅੱਛਾ।
ਡਿਸਟ੍ਰਿਕਟ ਜਮੁਨਾਨਗਰ ਦੇ ਅੰਦਰ ਪ
ਹਾਂਜੀ। ਅੱਛਾ -ਅੱਛਾ। ਹੋਰ ਸੁਣਾਓ ਸਭ ਵਧੀਆ।
ਹਾਂਜੀ-ਹਾਂਜੀ।
ਅੱਛਾ ਹੋਰ ਤੁਹਾਡੀ ਤੁਹਾਡੀ ਫੈਮਿਲੀ 'ਚ ਖਾਣੇ ਪੀਣੇ 'ਚ ਪਰਿਵਾਰ 'ਚ ਕੀ ਬੰਦਾ
ਹਾਲਾਤ ਹੀ ਜ਼ਿਆਦਾ ਤਾ ਜੀ। ਸ਼ਾਕਾਹਾਰੀ ਮਤਲਬ ਆਪਣਾ ਤੁਹਾਡਾ
ਅੱਛਾ- ਅੱਛਾ। ਸਿੰਪਲ ਖਾਣਾ ਹੀ ਬਣਦਾ ਹੈ ਜੋ ਦਾਲ। ਵੈਸੇ ਤਾਂ ਪੰਜਾਬੀ ਘਰਾਂ ਚ ਆਲੂ ਬੈਂਗਣ, ਰਾਜਮਾਂ। ਚਾਵਲ, ਛੋਲੇ, ਚਾਵਲ ਇਹ ਚੀਜ਼ਾਂ ਨੂੰ ਬੜਾ, ਮਤਲਬ ਮਤਲਬ ਕੀਤਾ ਜਾਂਦਾ ਹੈ। ਪੰਜਾਬੀ ਫੈਮਲੀਆਂ ਚ, ਪੰਜਾਬੀ ਪਰਿਵਾਰਾਂ ਚ ਇਹ ਚੀਜ਼ਾਂ ਬਹੁਤ ਖਾਂਦੇ ਨੇ। ਇਹ ਚੀਜ਼ਾਂ ਬਹੁਤ ਖਾਂਦੇ ਨੇ, ਛੋਲੇ ਭਟੂਰੇ ਹੋ ਗਏ। ਅੱਜ ਕਲ ਤੇ ਉਹਦਾ ਫਾਸਟ ਫੂਡ ਦਾ ਬਹੁਤ ਟਰੈਂਡ ਹੋਇਆ ਜਿਹੜੀ ਚੀਜ਼ ਨੁਕਸਾਨ ਹੈਗੀ ਆ ਬੱਚੇ ਉਹੀ। ਦੇ ਨੇ ਬੱਚਿਆਂ ਨੇ ਤਾਂ ਬਸ ਫਾਸਟ ਫੂਡ ਮੰਗ ਲਿਆ, ਬਹੁਤ ਜ਼ਿਆਦਾ ਫਾਸਟ ਫੂਡ ਤੇ ਬਹੁਤ ਖਾਣ ਲੱਗ ਗਏ ਨੇ ਬੱਚੇ, ਹਾਲ ਹਾਲਾਂਕਿ ਸਭ ਕੁਛ ਵੇਖ ਵੀ ਰਹੇ ਨੇ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਫੇਰ ਵੀ ਫਾਸਟ ਫੂਡ ਇੰਨਾ ਖਾਂਦੇ ਨੇ, ਕੋਈ ਕਹਿਣ ਦੀ ਆਦ
ਬਿਲਕੁਲ,
ਫਾਸਟ ਫੂਡ ਹੀ ਖਾਈ ਜਾ ਰਹੇ ਨੇ, ਖਾਈ ਜਾ ਰਹੇ ਨੇ ਕਿ ਜਾਂ ਬੜੀ ਵਧੀਆ ਬਸਹਿਤ ਹੈਗੀ। ਵੀ ਕਦੀ ਅਸੀਂ ਦੇੇਖਿਆ ਹੀ ਨਹੀਂ। ਵੈਸੇ ਤਾਂ ਪੰਜਾਬੀ ਘਰਾਂ 'ਚ ਚਿਕਨ ਵਗੈਰਾ ਵੀ ਬਹੁਤ ਬਣਦਾ ਏ।
ਆਹ ਖਾਣ ਵਾਲੇ ਚਿਕਨ ਵੀ ਖਾਂਦੇ ਨੇ ਜੀ, ਪੰਜਾਬੀਆਂ ਚ ਤੇ ਪੰਜਾਬੀਆਂ ਚ ਚਿਕਨ ਹੋ ਗਿਆ, ਬੱਕਰਾ, ਮਟਨ ਹੋ ਗਿਆ। ਹਾਂਜੀ, ਲਮਨ ਬਿਲਕੁਲ ਜੀ ਬਿਲਕੁਲ।
ਉਹ ਬਹੁਤ ਅੱਛਾ ਬਣਦਾ ਹੈ, ਨਿੰਬੂ ਵਗੈਰਾ ਪਾ ਕੇ ਅਦਰਕ ਪਾਇਆ। ਮਿਰਚਾਂ ਪੈਂਦੀਆਂ ਉਹਦੇ 'ਚ ਪਿਆਜ਼ ਵਗੈਰਾ ਨਹੀਂ ਪੈਂਦੇ ਮੇਰੇ ਹਿਸਾਬ ਨਾਲ
ਨੀ ਪਿਆਜ, ਪਿਆਜ ਟਮਾਟਰ ਹੋ ਗਿਆ ਲਸਣ ਅਦਰਕ-
ਨਹੀਂ ਉਹਦੇ ਚ ਤੇ ਮੇਨ ਅਦਰਕ ਔਰ ਕਾਲੀ ਮਿਰਚ ਪੈਂਦੀ। ਅੱਛਾ ਪਿਆਜ਼ ਅਸੀਂ ਪਾ ਸਕਦੇ ਹਾਂ ਮੋਟੇ- ਮੋਟੇ ਕੱਟ ਕੇ।
ਨਹੀਂ, ਪਿਆਜ ਮੋਟੇ- ਮੋਟੇ ਜਿਸ ਤਰ੍ਹਾਂ ਅਸੀਂ ਕੱਟਦੇ ਹਾਂ ਨੋਰਮਲ ਉਹ ਡਾਲਣ ਤੋਂ ਬਾਅਦ ਮਿਰਚ ਡਾਲਣ ਤੋਂ ਬਾਅਦ। ਧਨੀਆ ਧੁਨੀਆਂ ਡਾਲਣ ਤੋਂ ਬਾਅਦ ਅਦਰਕ ਲਸਣ ਡਾਲਣ ਤੋਂ ਬਾਅਦ ਉਹਨੂੰ ਹਲਕਾ ਜਿ ਹਾਂ, ਬਾਅਦ ਚ, ਬਾਅਦ ਚ ਉਹਨੂੰ ਗ੍ਰਾਇੰਡ ਕਰ ਦੋਗੇ ਨਾ ਉਹਦੀ ਗ੍ਰੇਵੀ ਵਧੀਆ ਬਣ ਜਾਂਦੀ। ਉਸ ਤੋਂ ਬਾਅਦ ਲੈਮਨ ਚਿਕਨ ਦਾ, ਟੇਸਟ ਹੀ ਅਲੱਗ ਆ ਜਾਂਦਾ ਜ
ਪਰ ਹੈਵੀ ਬਹੁਤ ਹੁੰਦਾ ਲੈਮਨ ਚਿਕਨ ਕਰੀਮ ਪਾ ਕੇ ਬਹੁਤ ਹੈਵੀ ਹੋ ਜਾਂਦਾ।
ਹਾਂ ਕ੍ਰੀਮ ਪਾ ਕੇ ਹੈਵੀ ਹੋ ਜਾਂਦਾ ਏ
ਪਾਕੇ ਤੇ ਇਹਦਾ ਇੰਝ ਲੱਗਦਾ ਕੀ ਪਤਾ ਨੀ ਅਸੀਂ ਕੀ ਖਾ ਰਹੇ ਹਾਂ ਇੱਕ ਵਾਰੀ ਮੇਰੇ ਨਾਲ ਹੋਇਆ ਸੀ। ਇੰਝ ਲੈਮਨ ਚਿਕਨ ਖਾਇਆ ਬੜੇ ਸਵਾਦ ਨਾਲ ਜ਼ਿਆਦਾ ਖਾ ਲਿਆ। ਮਤਲਬ ਰਾਤ ਦੇ ਟਾਈਮ ਤੇ ਉਲਟੀਆਂ ਆਈਆਂ ਤੇ ਤਾਂ ਜਾ ਕੇ ਉਹ ਅੰਦਰ ਕੀ ਹੋਇਆ ਕਰੀਮ ਹੁੰਦੀ ਨੀ ਈ ਧਿੰਂਦਾ ਹੁੰਦਾ। ਤੇ ਥਿੰਨ ਦੇ ਨਾਲ ਤੁਹਾਨੂੰ ਪਤਾ ਸਰੀਰ ਵਿੱਚ ਕਈ ਵਾਰੀ ਦਿੱਕਤ ਵੀ ਆ ਜਾਂਦੀ ਕਈ ਵਾਰ ਡਾਇਜੈਸਟ ਨਹੀਂ ਕਰ ਪਾਉਂਦਾ, ਉਲਟੀਆਂ ਆਈਆਂ। ਤਾਂ ਜਾ ਕੇ, ਸਿਰ ਵਿੱਚੋਂ ਗੈਸ ਉਤਰ,
ਹੂੰ,
ਹਾਂ ਮਤਲਬ ਧਿੰਦਾ ਖਾਣ ਨਾਲ।
ਤੁਸੀਂ ਜਿਆਦਾ ਨਾ, ਕਰੀਮ ਨਾ ਪਾਓ।
ਅੱਛਾ, ਅੱਛਾ, ਅੱਛਾ, ਸਿੰਪਲ ਦਹੀਂ ਪਾ ਕੇ ਬਣਾ ਲੋ ਤੇ ਉਹ ਜ਼ਿਆਦਾ ਵਧੀਆ ਰਹੇਗਾ।
ਹਾਂ ਉਹ ਜ਼ਿਆਦਾ ਵਧੀਆ ਰਹੇਗਾ।
ਅੱਛਾ, ਪੰਜਾਬੀ ਘਰਾਂ ਤੇ ਕਈ ਵਾਰ ਤੇ ਵਿਆਹਾ ਚ ਵੀ ਚਿਕਨ ਬਣਿਆ ਹੁੰਦਾ। ਅਰੇ ਵਿਆਹੀ ਨਹੀ ਆਈ ਹੁੰਦੀ, ਜਦੋਂ ਤੱਕ
ਬਿਨਾਂ ਰੇ ਤੋਂ ਬਿਨਾਂ ਤਾਂ ਰੇ ਤੋਂ ਵਿਆਹ ਹੀ ਨਹੀਂ ਹੁੰਦਾ ਭ
ਸਹੀ ਗੱਲ, ਔਰ ਪੰਜਾਬੀਆਂ ਦੇ ਵਿਆਹਾਂ ਤੇ ਡਰਿੰਕ ਬੜੀ ਚੱਲਦੀ ਐ।
ਹਾਂ, ਅੱਜ ਕੱਲ੍ਹ ਤੇ ਡਰਿੰਕ ਸਿਖਣ ਨੂੰ ਪਹਿਲੇ ਨੰਬਰ ਤੇ ਜਿੱਥੇਗ ਨੀ ਹੈਗਾ।
ਪਰ ਡਰਿੰਕ ਨੁਕਸਾਨ ਬਹੁਤ ਕਰਦੀ ਹੈ ਸਰੀਰ ਨੂੰ ਅਗਰ ਅਸੀਂ ਵੇਖੀਏ ਤੇ ਡਰਿੰਕ ਸਰੀਰ ਨੂੰ ਬਹੁਤ ਨੁਕਸਾਨ ਕਰਦੀ ਹੈ।
ਨੁਕਸਾਨ ਤਾਂ ਕੁਛ ਨੀ ਹੈ ਬਟ ਇਹਗੀ ਅਗਰ ਤੁਸੀਂ ਵੀ ਖੁਰਾਕ ਸਹੀ ਲੋ ਹਾਂ ਉਹਦੇ ਨਾਲ ਤਾਂ ਕੋਈ ਨੁਕਸਾਨ ਨੀ ਹੈਗਾ।
ਨਹੀਂ ਨਹੀਂ ਡਰਿੰਕ ਤੇ ਨੁਕਸਾਨ ਕਰੇਗੀ, ਕਰੇਗੀ ਕਿਉਂਕਿ ਉਹਦੇ ਚ ਅਲਕੋਹਲ ਹੁੰਦਾ ਹੈ।
ਨਹੀਂ। ਅਲਕੋਹਲ ਹੈ, ਅਲਕੋਹਲ ਨੂੰ ਫਿਰ ਉਹਦੇ ਨਾਲ ਅਗਰ ਆਪਾਂ ਚਿਕਨ ਨਾਲ ਕੰਪੈਰੀਜ਼ਨ ਲਗਾ ਕੇ ਰੱਖੀਏ ਅਗਰ ਚਿਕਨ
ਅੱਛਾ ਚਿਕਨ ਦੇ ਨਾਲ ਖਾਈਏ ਮਤਲਬ ਵਧੀਆ ਚੀਜ਼ਾਂ ਨਾਲ ਖਾਈਏ ਡਰਿੰਕ ਪੀਏ। ਅੱਛਾ ਨਹੀਂ ਫੇਰ ਵੀ ਅਗਰ ਪੰਜਾਹ ਸਾਲ ਦੀ ਏਜ ਆਂਦੇ-ਆਦੇ ਤਾਂ ਕੋਈ ਨਾ ਕੋਈ ਦਿੱਕਤ ਤੇ ਆਈ ਜਾਂਦੀ ਏ। ਡਰਿੰਕ ਔਰ ਡਰਿੰਕ ਇੱਕ ਐਸੀ ਚੀਜ਼ ਉਹਦੀ ਨਾ ਹੈਬਿਟ ਬਣ ਜਾਂਦੀ।
ਹੈਬਿਟ ਤੇ ਨੀ
ਨਹੀਂ ਹੈ ਇੱਕ ਡਰਿੰਕ ਐਸੀ ਚੀਜ਼ ਹੈਗੀ ਹੈ ਹਾਂਜੀ।
ਇਹ ਤੇ ਉਹ ਜ਼ਿਆਦਾਤਰ ਕਰਦਾ ਹੈ ਕਿ ਜਿਹਨੂੰ ਪਤਾ ਹੈ ਵੀ ਟੈਨਸ਼ਨ ਰਹਿੰਦੀ ਦਿਮਾਗ ਤੇ ਕੁਛ ਆਪਣੇੇਪਣ ਦੀ ਹੋ ਗਈ ਕਿ ਅੱਗੇ
ਪਰ ਫੇਰ ਡਰਿੰਕ ਪੀਣ ਵਾਲਾ ਵੀ ਡਰਿੰਕ ਕਰਨ ਵਾਲਾ ਵੀ ਤੇ ਹੁੰਦਾ ਹੈ ਨਾ ਨਹੀਂ ਨਹੀਂ। ਡਰਿੰਗ ਕਰਨ ਵਾਲਾ ਵੀ ਹੁੰਦੇ ਆਣੇ ਵਾਲੇ ਟਾਈਮ ਅਸੀਂ ਆਪਣੇ ਬੱਚਿਆਂ ਦਾ ਵੀ ਤਾਂ ਫਿਊਚਰ ਖਰਾਬ ਕਰ ਰਹੇ ਹਾ ਇਨ ਕੇਸ ਕੋਈ ਦਿੱਕਤ ਪਰੇਸ਼ਾਨੀ ਹੋ ਗਈ ਤੇ ਬਾਕੀ ਤਾਂ ਫਿਰ ਫੈਮਲੀ ਪਿੱਛੇ ਰਹਿ ਗਈ। ਹੁਣ ਤੇ ਅਸੀਂ ਡਰਿੰਕ ਕਰਕੇ ਤੇ ਆਪਣੇ ਦੁੱਖ ਦੂਰ ਕਰ ਲਾਂਗੇ ਟੈਸ਼ਨਾਂ ਦੂਰ ਕਰ ਲਾਗੇ। ਪਰ ਆਣੇ ਵਾਲੇ ਟਾਈਮ ਵਿੱਚ ਅਸੀਂ ਉਹਨਾਂ ਵਾਸਤੇ ਪ੍ਰੋਬਲਮ ਕ੍ਰੀਏਟ ਕਰ ਦਾਂਗੇ ਨਾ ਬੱਚਿਆਂ
ਜਿਹੜੇ ਸਵੇਰੇ ਉੱਠਦੇ ਨਾਲ ਸ਼ੁਰੂ ਕਰ ਦਿੰਦੇ ਨੇ ਜਿਹਨਾਂ ਨੂੰ ਨੌ ਦਸ ਵਜੇ ਡਰਿੰਕ ਚਾਹੀਦੀ ਹੈ। ਫਿਰ ਦੋ ਵਜੇ ਚਾਹੀਦੀ ਹੈ ਫੇਰ ਸ਼ਾਮੀ ਛੇ ਸੱਤ ਵਜੇ ਹੋ ਗਈ ਅੱਠ ਨੌ ਦਸ ਵਜੇ ਉਹ ਤਾਂ ਫੇਰ ਨੁਕਸਾਨ ਹੀ ਹੈ। ਤਿੰਨਾਂ ਟਾਈਮ ਡਰਿੰਕ ਜਾ ਰਹੀ ਹੈ। ਡਿੰਕ ਦਾ ਇੱਕ ਡਾਕਟਰ ਵੀ ਖੁਦ ਕਹਿੰਦੇ ਨੇ ਕਿ ਤੁਸੀਂ ਜ਼ਿਆਦਾ ਨੂੰ ਜ਼ਿਆਦਾ ਵੀਹ ਵੀਹ ਐਮ ਐਲ ਦੇ ਦੋ ਜਾਂ ਤਿੰਨ ਪੈਗ ਤੁਹਾਨੂੰ ਡੇਲੀ ਰਾਤ ਨੂੰ ਲਗਾਉਣੇ ਚਾਹੀਦੇ।
ਹਾਂਜੀ, ਹਾਂਜੀ ਪਰ ਇੱਕ ਚੀਜ਼ ਹੈ ਜੋ ਮੈਂ ਆਪਣੇ ਮਾਇੰਡ ਨੇ ਸੋਚੀ ਏ। ਕੀ ਜੰਝ ਇੱਕ ਜਿਨਾ ਕੁੜੀ ਮੁੰਡੇ ਦਾ ਵਿਆਹ ਹੁੰਦਾ ਹੈ। ਤੇ ਸਟਾਰਟਿੰਗ ਇਜ ਕੁੜੀ ਬਾਰ, ਬਾਰ ਮਨਾ ਕਰਦੀ ਏ ਕਿ ਡਰਿੰਕ ਨਾ ਕਰੋ ਕੁਛ ਸਾਲ ਇੱਕ ਦੋ ਸਾਲ ਤੱਕ ਰੈਗੂਲਰ ਮਨਾ ਕਰੇਗੀ ਪਰ ਅਗਰ ਉਹਦਾ ਹਸਬੈਂਡ ਨਾ ਮੰਨੇ ਨਾ ਉਹਦੀ ਮਨਾ ਕਰਨ ਦੀ ਮੇਰੇ ਹਿਸਾਬ ਨਾਲ ਲਿਮਿਟ ਖ਼ਤਮ ਹੋ ਜਾਂਦੀ ਏ ਔਰ ਉਹ ਕੀ ਇਹ ਹੁੰਦਾ ਐ ਉਹ ਚੀਜ਼ ਨੂੰ ਐਕਸੈਪਟ ਕਰਨ ਲੱਗ ਜਾਂਦੀ ਏ ਉਹ ਵਿਚਾਰੀ ਬੋਲਣਾ ਹੀ ਛੋੜ ਦਿੰਦੀ ਏ ਕਿ ਠੀਕ ਏ ਕੋਈ ਗੱਲ ਨੀ ਅਗਰ ਤੁਸੀਂ ਨਈ ਮੰਣਨਾ ਤੇ ਨਾ ਸਹੀ। ਉਹ ਫੇਰ ਇੱਕ ਲੈਵਲ ਤੇ ਅੰਦਰੋਂ ਤੇ ਬੜਾ ਉਠਦੀ ਏ, ਨਈ-ਨਈ। ਉਹ ਕੁੜ ਮੈਂ ਤੇ ਕੁੜ ਉਹ ਮੈਂ ਤੇ ਉਹ ਕੱਪਲ ਦੀ ਗੱਲ ਕਰ ਰਹੀ ਆ। ਕਿ ਅੰਦਰੋਂ ਇੱਕ ਲੇਡੀਜ਼ ਬੜੀ ਪਰੇਸ਼ਾਨ ਹੋਣ ਲੱਗ ਜਾਂਦੀ ਏ ਪਰ ਉਹ ਇਹ ਮੂੰਹ ਤੇ ਕਹਿੰਦੀ ਨੀ। ਕਿਉਂਕਿ ਉਹਨੂੰ ਪਤਾ ਕਿ ਅਗਰ ਮੈਂ ਕਵਾਗੀ ਘਰ 'ਚ ਕਲੇਸ਼, ਲੜਾਈ, ਝਗੜੇ ਗੱਲਾਂ ਹੋਣਗੀਆਂ ਪ੍ਰੋਬਲਮ ਹੋਏਗੀ ਇਸ ਕਰਕੇ ਉਹ ਕਹਿਣਾ ਹੀ ਛੋੜ ਦਿੰਦੀ ਏ। ਭਾਵੇ ਅੰਦਰੋਂ ਦੀ ਅੰਦਰ ਕਹਿਣਾ
ਤੇ ਜ਼ਿਆਦਾ ਪੀ ਕੇ ਆ
ਉਹ ਨਹੀ ਕਹਿੰਦੀ, ਹਾਂਜੀ।
ਅ ਜਿਹੜਾ ਤਾਂ ਜ਼ਿਆਦਾ ਡਰਿੰਕ ਕਰਕੇ ਆ ਰਿਹਾ ਫੇਰ ਤਾਂ ਦਿੱਕਤ ਹੈਗੀ‌।
ਅਗਰ ਇਹ ਕੁੜੀ ਆਪਣੇ ਹਸਬੈਂਡ ਨਾਲ ਟਾਈਮ ਇਹ ਜਨਾਨੀ ਆਦਮੀ ਕੋਲ ਟੈਮ ਹੁੰਦਾ ਸਿਰਫ ਰਾਤ ਅੱਠ ਨੋ ਵਜੇ ਤੋਂ ਬਾਅਦ ਅਸ ਉਹ ਟਾਇਮ ਸਪੈਂਡ ਕਰਦੇ ਨੇ ਆਪਸ ਚ ਅਗਰ ਉਹਦਾ ਹਸਬੈਂਡ ਉਹਨੂੰ ਟਾਈਮ ਨਾ ਦੇ ਨਾ ਫਿਰ ਉਹਨੂੰ ਨਾ ਆਪੇ ਮਹਿਸੂਸ ਹੁੰਦਾ, ਕਿਉਂਕਿ ਇੱਕ ਲੇਡੀਜ਼ ਦੇ ਉੱਪਰ ਨਾ ਇੱਕ ਔਰਤ ਦੇ ਉੱਪਰ ਬੜਾ ਪੂਰੀ ਫੈਮਿਲੀ ਦਾ ਬਰਡਨ ਹੁੰਦਾ ਐ। ਦੇਖੋ ਘਰ ਦਾ ਖਾਣਾ ਪੀਣਾ ਬੱਚਿਆਂ ਦਾ ਬੱਚਿਆਂ ਦਾ ਸਕੂਲ ਕਰਨਾ। ਕਈ ਵਾਰ ਕੁੜੀ ਜੋਬ ਵੱਲ ਵੀ ਪ੍ਰੈਸ਼ਰ ਰੱਖਦੀ ਏ ਕਿ ਮੈਂ ਜੋਬ ਵੀ ਕਰਾਂ। ਚਾਰੀ ਚੀਜ਼ਾਂ ਦਾ ਪ੍ਰੈਸ਼ਰ ਹੁੰਦਾ ਉਹ ਜੈਟਸ ਦੇ ਉੱਪਰ ਨਾ ਸਿਰਫ਼ ਕੰਮ ਦਾ ਪ੍ਰੈਸ਼ਰ ਹੁੰਦਾ ਐ। ਤੁਸੀਂ ਖੁਦ ਐ ਚੀਜ਼ ਨੂੰ ਓਬਜ਼ਰਵ ਕਰ ਸਕਦੇ ਓ।
ਤੇ ਜਿਹੜੀ ਲੇਡੀਜ਼ ਬੀਅਰ ਪੀਂਦੀ ਏ ਡਰਿੰਕ ਕਰ
ਸਕਦੇ ਹੋ
ਉਹਦਾ ਕੀ ਸਾਈਡ ਇਫੈਕਟ ਨੀ ਹੁੰਦਾ ਕ
ਆ ਰੇ ਉਹ ਤੇ ਫੇਰ ਦੂਸਰੀ ਸਾਈਡ ਵਾਲੀ ਲੇਡੀਜ਼ ਹੁੰਦੀਆਂ ਨੇ ਨਾ ਜਾ ਇਝ ਸਮਝ ਲੋ ਬਾਹਰਲੇ ਦੇਸਾਂ ਜੋ ਹੋਗਿਆਂ ਸਾਡੇ ਇੰਡੀਅਨ ਕਲਚਰ ਇਹ ਚੀਆ ਫਿਰ ਪੰਜਾਬ ਵਿੱਚ ਉਹ ਚੀ ਲੇਡੀਜ਼ ਦਾ ਅਲੱਗ ਹਿਸਾਬ ਏ। ਉਹ ਲੇਡੀਜ਼ ਦਾ ਅਲੱਗ ਹਿਸਾਬ ਏ, ਉੱਥੇ ਖੁਰਾਕਾਂ ਹੋਰ ਨੇ। ਸਾਡੇ ਇੱਥੇ ਦੀ ਖੁਰਾਕਾਂ ਹੋਰ ਨੇ।
ਆਪਣਾ ਅੱਜਕੱਲ੍ਹ ਮੈਂ ਦੇਖਿਆ ਕਈ ਜਗ੍ਹਾ ਤੇ ਸਿਕਸਟੀ ਪਰਸੈਂਟ ਮਤਲਬ ਲੇਡੀਜ਼ ਐ ਮੈਂ ਕਈ ਵਾਰ ਠੇਕੇ ਤਾਂ ਦੇਖੀ ਐ ਬੀਅਰ ਲੈਦੀ ਦਾਰੂ ਲੈਦੀ ਕਈ ਗੁੜ ਕਈ ਕਈ ਹੋ ਗਿਆ ਜਿਹੜੀ ਬਾਹਰ ਤੋਂ ਲੇਡੀਜ਼ ਆਈ ਹੋਈ ਏ ਜਾਂ ਕੁੱਛ ਲੜਕਿਆ ਲੜਕੀ ਹੋ ਗਿਆ ਅੱਜ ਕੱਲ੍ਹ ਦੀ ਯੰਗ ਜਨਰੇਸ਼ਨ ਮੈਂ ਖੁਦ ਦੇਖਿਆ ਕਈਆਂ ਨੂੰ।
ਅਰੇ ਬਹੁਤ ਕਾਟ ਨੇ ਪਰ ਐ ਐਨ ਸੀਂ ਆਰ ਏਰੀਏ 'ਚ ਹੋਣਗੀਆਂ ਯ ਨੋਇਡਾ ਵਗੈਰਾ ਹੋ ਗਿਆ ਇਸ ਸਾਈਡ ਵਿੱਚ।
ਦੂਸਰੀ ਪਰ ਸਾਡੇ ਜਗਾ ਮਤਲਬ ਇਹ ਅਹ ਜੇ ਲੋਕਲ ਏਰੀਆ 'ਚ ਅਗਰ ਵੇਖੀਏ ਤੇ ਇਥੇ ਨੀ ਹੋਣਗੀਆਂ ਇੱਕ ਪਰਸੈਂਟ ਵੀ ਨੀ ਹੋਣਗੀਆਂ ਹਾਂਜੀ। ਬਹੁਤ ਘੱਟ ਹੈਗੀਆਂ ਨੇ ਵਾਹ ਇਹ ਫੇਰ ਐਨ ਸੀ ਆਰ ਏਰੀਏ 'ਚ ਹੋਏ ਗਿਆਂ ਉਹ ਵੀ ਬਹੁਤ ਘੱਟ ਬੀਅਰ ਪੀਣ ਵਾਲੀਆਂ ਨੀ ਹੈਗੀਆਂ ਇੰਨੀਆਂ ਡਰਿੰਕ ਕਰਨ ਵਾਲੀਆਂ
ਨਹੀਂ ਨਹੀਂ ਹੋਏਗੀ ਜੀ ਆਪਾਂ ਆਪਣੇ ਸ਼ਹਿਰਾਂ ਚ, ਬੈਠੇ ਹਾਂ। ਸਾਨੂੰ ਪਤਾ ਨੀ ਬਟ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ ਇੰਟਰਨੈਟ ਤੇ ਸਭ ਪਤਾ ਲਗਦਾ ਰਹਿੰਦਾ ਜੀ
ਅੱਛਾ! ਹਾਂ ਇਹ ਵੀ ਹੋ ਸਕਦਾ। ਬਾਕੀ ਹਰ ਕਿਸੀ ਹਾਂਜੀ ਹਾਂਜੀ ਬਾਕੀ ਹਰ ਕਿਸੇ ਦੀ ਆਪਣੀ ਆਪਣੀ ਸੋਚ ਏ ਈ ਡਰਿੰਕ ਕਰਨੀ ਹੈ ਜਾਂ ਨਹੀਂ ਕਰਨੀ ਅਸੀਂ ਆਪਣੇ ਮਨ ਨੂੰ ਸ਼ਾਂਤ ਕੇਝ ਕਰਨਾ ਹੈ। ਕਈ ਵਾਰ ਮੈਡੀਟੇਸ਼ਨ ਕਰਕੇ ਵੀ ਮਨ ਸ਼ਾਂਤ ਕਰ ਸਕਦੇ ਹਾਂ।
ਨਹੀਂ ਹੁੰਦਾ ਮੈਡੀਟੇਸ਼ਨ ਕਰਕੇ
ਨਹੀਂ ਹੋ ਜਾਂਦਾ ਮੈਡੀਟੇਸ਼ਨ ਨਾਲ ਤਾਂ ਬਹੁਤ ਅਗਰ ਅਸੀਂ ਚੁੱਪ ਕਰਕੇ ਰਿਲੈਕਸ ਹੋ ਕੇ ਬਹਿ ਗਏ ਹਾਂ। ਬਿਲਕੁਲ ਨੋਰਮਲ ਮਤਲਬ ਸ਼ਾਂਤੀ ਚ, ਜਾ ਕੇ ਬੈਠ ਜਾਂਦੇ ਹ ਨਾ ਤੇ ਸਾਨੂੰ ਬਹੁਤ ਅੱਛਾ ਫ਼ਰਕ ਪੈਂਦਾ ਹੈ। ਰਿਲੈਕਸ ਮਿਲਦਾ, ਮੈਡੀਟੇਸ਼ਨ ਕਰਨ ਨਾਲ
ਹੁੰਦਾ ਮੈਡੀਟੇਸ਼ਨ ਬਹੁਤ ਜ਼ਰੂਰੀ ਹੈ ਕਹਿੰਦੇ ਥੋੜ੍ਹਾ ਬਹੁਤਾ ਪੰਜ ਤੋਂ ਦੱਸ ਮਿੰਟ ਦਾ ਮੈਡੀਟੇਸ਼ਨ ਜ਼ਰੂਰ ਕਰਨਾ ਚਾਹੀਦਾ।
ਮੈਡਿਟੇਸ਼ਨ ਉਹ ਕਰ ਸਕਦਾ ਜਿਹਦੇ ਦਿਮਾਗ ਚ ਕੋਈ ਗੱਲ ਨਹੀਂ ਚੱਲ ਰਹੀ। ਜਿਹਦੇ ਦਿਮਾਗ ਚ ਸੋ ਗੱਲਾਂ ਚੱਲੀਓ ਕਿ ਮੈਡੀਟੇਸ਼ਨ ਕਰੇਗਾ ਉਹ ਤੇ ਉਹ ਤੇ ਉਹ ਬੰ ਕੋਈ ਬੰਦਾ ਗੁਰਦੁਆਰੇ ਵੀ ਮੰਦਿਰ ਵੀ ਜਾਵੇ ਨਾ ਅਗਰ ਉਹਨੇ ਪੰਜ ਮਿੰਟ ਫੋਨ ਬੰਦ ਕਰ ਲਿਆ ਤਾਂ ਵੀ ਉਹਦੇ ਦਿਮਾਗ 'ਚ ਨਾ ਉਹ ਗੱਲਾਂ ਜ਼ਰੂਰ ਹੁੰਦਿਆਂ ਨੇ ਕੀ ਆ ਉਹਦੇ ਪੈਸੇ ਲੈਣੇ ਸੀ ਆ ਉਹਦੇ ਦੇਣੇ ਨੀ ਉਹ ਬੰਦਾ ਉਹ ਚੀਜ਼ਾਂ 'ਚ ਈ ਨਾ ਪਰੇਸ਼ਾਨ ਹੋ ਜਾਂਦਾ ਏ।
ਹਾਂਜੀ ਐ ਗੱਲ ਤੇ ਹੈਗੀ ਬਸ ਮਾਇੰਡ ਦੀ ਗੱਲ ਏ ਨਾ ਕਈ ਬੰਦੇ ਓਵਰ ਥਿੰਕਰ ਹੁੰਦੇ ਨੇ ਸੋਚ ਪਤਾ ਨਹੀ ਨੇ ਦਿਮਾਗ ਤੇ ਇਨ੍ਹਾਂ ਲਾ ਲੈਂਦੇ ਨੇ ਕਿਹਾ ਕਿ ਇਨਾ ਨਹੀਂ ਸੋਚਣਾ ਚਾਹੀਦਾ।
ਬਿਲਕੁਲ।
ਚਲੋ ਕਰਦੇ ਆ ਫਿਰ ਗੱਲ।
ਚਲੋ ਠੀਕ ਹੈ। ਮੈਂ ਵੀ ਫਰੀ ਹੋ ਕੇ ਕਰਦਾ ਤੁਹਾਨੂੰ।
ਓਕੇ ਜੀ ਓਕੇ।